ਹੋਰ ਸੁਣਾਓ, ਵਧੀਆ -ਵਧੀਆ ਤੁਹੀਂ ਸੁਣਾਓ।
ਵਦੀਆ ਜੇ ਤੁਸੀ ਸੁਣਾਓ।
ਅਸੀਂ ਵੀ ਵਧੀਆ, ਹੁਣ ਜ਼ਰਾ ਸਾਡੇ ਵਈ ਸਾਡੇ ਸ਼ਹਿਰ ਤੇ
ਹਾਂਜੀ ਸਭ ਠੀਕ, ਗਰਮੀ ਬਹੁਤ ਜਿਆਦਾ ਸੀ। ਹੁਣ ਥੋੜੀ ਹਵਾਂ ਚੱਲਣ ਲੱਗੀ ਏ।
ਅੱਛਾ- ਅੱਛਾ।
ਹਾਂਜੀ ਤਾਡੇ ਸ਼ਹਿਰ ਚ
ਗਰਮੀ ਸਾਰੇ ਤਾਂ ਸਹੀ ਏਂ, ਸਾਰੇ ਸ਼ਹਿਰਾਂ ਚ ਗਰਮੀ ਪਿੱਛੇ ਸਾਰੇ ਸ਼ਹਿਰ ਠੰਡੇ ਹੋਏ ਦੋ ਸਾਰੇ। ਗਰਮ ਹੋ ਗਿਆ ਦੁਬਾਰਾ। ਇਸ ਵਾਰ ਓ ਤਾਪਮਾਨ ਜਾਂ ਥੋੜਾ ਜਾਦਾ ਹੈਗਾ ਨਾ। ਥੋੜਾ ਸਮੁੰਦਰ ਦਾ ਤੱਲ ਕਹਿੰਦੇ ਐ ਸਹੀ ਨੀ ਰਿਹਾ ਇਸ ਵਾਰ। ਇਸ ਕਰਕੇ ਗਰਮੀਂ ਬੜੀ ਜ਼ਿਆਦਾ ਐ। ਹੈਲੋ। ਹੈਲੋ। ਨਾ ਤਾਡੀ ਆਵਾਜ਼ ਨੀ ਆਂਦੀ ਪਈ। ਨਹੀਂ ਤੁਹਾਡੀ ਆਵਾਜ਼ ਨਹੀਂ ਆ ਰਹੀ ਪਤਾ ਨਹੀਂ ਕਿਉਂ।
ਹੈਲੋ।
ਹਾਂਜੀ ਹਾਂਜੀ, ਹੁਣ ਆਈ।
ਆ ਰਹੀ।
ਆ ਗਈ ਆ ਗਈ ਹੁਣ ਆ ਗਈ। ਮੈਂ ਕਿਆ ਪਿੱ ਪਿੱਛੇ ਸਾਰੇ ਸ਼ਹਿਰ ਠੰਡੇ ਹੋਏ ਦੇ ਸੀ, ਹੁਣ ਗਰਮੀ ਆ ਹੁਣ ਇੱਕੋ ਦਮ ਗਰਮ ਹੋ ਗਿਆ ਦੁਬਾਰਾ ਧੁੱਪਾਂ ਨਿਕਲ ਆਈਆਂ।
ਹਾਂਜੀ ਉਹਦੇ ਕਰਕੇ ਹੋ ਗਈ ਨਾ, ਨਹੀਂ ਮੈਂ ਹੁਣ ਥੋੜਾ ਚੱਲੀ ਜੇ ਹਵਾ ਬਾਹਰ ਆਈ ਆ ਮੈਂ ਤੇ ਹਵਾ ਚੱਲਣ ਲੱਗੀ ਚਲੋ ਵਧੀਆ।
ਸਾਡੇ ਏਥੇ ਥੋੜਾ ਠੰਡਾ ਬੱਦਲ ਬੁਦਲ ਗਏ ਸੀ, ਫੇਰ ਬਾਕੀ ਕੁਛ ਨੀ ਹੋਇਆ ਫੇਰ ਧੁੱਪ ਨਿਕਲ ਆਈ।
ਅੱਛਾ, ਹੋਰ ਸਾਡੇ ਤੇ ਸਾਡੇ ਵੀ ਐਂਝ ਸੀ।
ਪਰਵਾਰ ਚ ਕੌਣ ਕੌਣ?
ਸਾਡੇ ਪਰਿਵਾਰ ਚ
ਭੈਣ ਜੀ, ਤੁਹਾਡੀ ਆਵਾਜ਼ ਫੇਰ ਨੀ ਆਂਦੀ ਪਈ।। ਤੁਹਾਡਾ ਨੈੱਟ ਟੁੱਟੀ ਜਾਂਦਾ ਪਿਆ।
ਨਹੀਂ ਨਹੀਂ ਚਲੋ ਕੋਈ ਨੀ ਹੁਣ ਆਂਦੀ ਪਈ ਆਵਾਜ਼।
ਹਾਂਜੀ।
ਹੈਲੋ।
ਹਾਂਜੀ ਹਾਂਜੀ ਹੁਣ ਆਂਦੀ ਪਈ ਏ।
ਕਿਵੇਂ ਆਵਾਜ਼?
ਹੂੰ।
ਚਲੋ ਠੀਕ ਓ ਨਾ ਮੈਂ ਅਪਨੀ ਕਿਚਨ ਵੱਲ ਗਈ ਆ ਨਾ ਤੇ ਉਦੋਂ ਆਵਾਜ਼ ਚਲੇ ਜਾਂਦੀ ਏ ਜ਼ਰਾ। ਕਿਚਨ ਵੱਲ ਜਾਓ ਨਾ ਤੇ ਆਵਾਜ਼ ਬੰਦ
ਕੰਮ ਏ ਇੱਕ ਹੀ ਕੰਮ ਹੋਣਾ ਜਾਂ ਤੇ ਬੰਦਾ ਕੰਮ ਕਰ ਲਏ ਜਾਂ ਫੇਰ ਅਪਣਾ ਦੂਜਾ ਕੰਮ
ਨਈ ਨਈ ਓ ਨਾ ਮੋਟਰ ਦੀ ਟੂਟੀ ਚਲਾਓ ਨਾ ਤੇ ਸਾਡੀ ਟੂਟੀ ਜ਼ਰਾ ਥੋੜੀ ਖਰਾਬ ਹੋਈ ਦੀ ਏ, ਓ ਪਾਣੀ ਚੱਲ ਰਿਹਾ ਸੀ ਮੈਂ ਕਿਆ ਬੰਦ ਕਰਦਾ। ਉਹ ਬੰਦ ਕਰਨ ਗਈ ਸੀ। ਹੋਰ ਸੁਣਾਓ?
ਮੈਂ ਕਿਆ ਜੀ ਤੁਹਾਡੇ ਪਰਿਵਾਰ ਚ ਕੌਣ-ਕੌਣ ਏ?
ਮੈਂ ਕਿਆ ਜੀ ਮੇਰਾ ਦਿਓਰ ਏ, ਦਰਾਨੀ ਏ, ਉਹਦੇ ਬੱਚੇ ਨੇ ਚਾਰ। ਤੇ ਸਾਸੂ ਮਾਂ ਏ ਮੇਰੀ, ਹਾਂਜੀ ਦ ਹਾਂਜੀ ਇਕੱਠੇ ਹੀ ਰਹਿਣੇ।
ਕਿੱਥੇ ਗਏ ਨੀ ਇਸ ਵਾਰ ਘੁੰਮਣ-ਘਾਮਣ ਬੱਚੇ-ਬੁੱਚੇ।
ਬੱਚੇ ਦੋ ਬੱਚੇ ਦਿੳ ਦਿਓਰ ਦੇ ਗਏ ਦੇ ਨੇ ਅਪਣੀ ਭੂਆ ਕੋਲ। ਉਹ ਗਏ ਦੇ ਨੇ ਯੂ-ਪੀ ਆਲੀ ਸਾਈਡ ਤੇ ਇੱਕ ਸਗੋਂ ਅੱਜ ਉਦਾਸ ਹੋ ਗਿਆ ਥੋੜਾ, ਹੋ ਗਏ ਦੱਸ ਬਾਰਾਂ ਦਿਨ ਗਿਆ, ਉਹਦੀ ਸਗੋਂ ਵੀਡੀਓ ਕੋਲ ਆ ਰਹੀ ਸੀ। ਤੇ ਓ ਰੋਈ ਜਾ ਰਹੀ ਸੀ।
ਮੈਂ ਤੇ ਪਤਾ ਨੀ ਰੋਈ ਜਾ ਰਹੀ ਸੀ, ਮੈਂ ਪੁੱਛਿਆ ਮੈਂ ਕਿਆ ਕੀ ਹੋਇਆ ਦੱਸ ਹੀ ਨੀ ਰਹੀ। ਤੇ ਓ ਇਸ ਕਰਕੇ ਬੱਚੇ ਮਾਂ ਪਿਓ ਤੋਂ ਬਿਨਾਂ ਵੀ ਕਿੰਨੇ ਦਿਨ ਰਹ ਸਕਦੇ ਨੇ। ਦੋ, ਚਾਰ ਦਿਨ ਰਹ ਸਕਦੇ ਨੇ ਬਸ।
ਤੁਸੀਂ ਇੰਨੇ ਦਿਨ ਭੇਜਿਆ ਕਿਉ? ਨਾ ਭੇਜਦੇ।
ਅਸੀਂ ਤਾਂ ਸਿਰਫ ਚਾਰ, ਪੰਜ ਦਿਨਾਂ ਹਫ਼ਤੇ ਲਈ ਭੇਜਿਆ ਸੀ, ਚਲੋ ਉਹ ਜਿਹਦੇ ਨਾਲ ਵਾਪਿਸ ਆਨਾ ਸੀ ਨਾ, ਤੇ ਔਹ ਅੱਗੋਂ ਚਲੇ ਗਏ ਘੁੰਮਣ। ਉਹਨਾਂ ਦੀ ਹੁਣ ਵੀਹ ਦੀ ਵਾਪਸੀ ਏ। ਇਸ ਕਰਕੇ ਹੁਣ ਵੀਹ ਤਰੀਕ ਨੂੰ ਆਉਣਗੇ ਬੱਚੇ ਵਾਪਸ। ਤੇ ਛੋਟੇ ਦੂਜੀ ਹਾਂਜੀ, ਛੋਟੇ ਦੋ ਬੱਚੇ ਅਜੇ ਏਥੇ ਲੋਕਲ ਹੁੰਦੀ ਏ ਭੂਆ। ਉੱਥੇ ਗਏ ਦੇ ਐ।
ਅੱਛਾ।
ਔਹ ਵਾਜ ਮਾਰਦੀ ਬੋਲੀ ਜਾਂਦੀ ਇਕ ਮਿੰਟ, ਇੱਕ ਮਿੰਟ ਨਾ ਮੇੈਂ ਥੱਲੇਔ ਅਵਾਜ ਹਾਂਜੀ, ਹਾਂ। ਚਲੋ ਠੀਕ ਏ ਦਿੰਨੀ, ਇੱਕ ਮਿੰਟ ਦਿੰਨੀ ਆਂ। ਹੋਰ ਸੁਣਾਓ ਤੁਸੀ?
ਹੋਰ ਬਸ ਵਧੀਆ। ਮੈਂ ਕਿਹਾ, ਔਹ ਵੀ ਰਹਿਣ ਗਏ ਨੇ ਅੱਜ ਮਤਲਬ ਭੂਆ ਘਰ।
ਨਹੀ, ਨਹੀ ਔਹ ਹੁਣੇ ਆਂਦੇ ਪਏ ਹੋਣਗੇ, ਔਹ ਅੱਜ ਬੱਚੇ ਛੋਟੇ ਸੀ ਨਾ ਔਵੀ ਗ ਹਾਂਜੀ ਉਹ ਕਹਿੰਦੇ ਸੀ, ਸਾਨੂੰ ਵੀ ਕਿਧਰੇ ਘੁਮਾ ਕੇ ਲਿਆਓ ਤੇ ਫੇਰ ਅਸੀ ਕਿਹਾ ਚਲੋ ਲੋਕਲ ਭੂਆ ਰਹਿੰਦੀ ਹੈ, ਚਲੋ ਇਹਨਾ ਨੂੰ ਉੱਥੇ ਲੈ ਜਾਓ।
ਹਾਂ ਹੁਣ ਬੱਚਿਆਂ ਨੂੰ ਵੀ ਛੁੱਟੀਆਂ, ਉਹਨਾਂ ਨੂੰ ਵੀ ਹੁੰਦਾ ਕਿ ਆਪਾਂ ਕਿਥੇ ਹੋ ਆਈਏ। ਬਾਅਦ ਚੋ ਤੇ ਫੇਰ ਸਕੂਲ ਲੱਗ ਜਾਣੇ ਏ।
ਹਾਂਜੀ ਹੋਰ ਦਸ- ਬਾਰਾਂ ਦਿਨਾਂ ਦੀ ਖੇਡ ਏ, ਬੱਚਿਆਂ ਨੇ ਫੇਰ ਸਕੂਲੇ ਚੱਲ ਜਾਣਾ।
ਬਾਕੀ ਜੇ ਆਹੋ ਜੀ ਗਰਮੀਆਂ ਭੈਣਜੀ ਵੀ ਆ ਪਤਾ ਨੀ ਕਿਆ ਲੱਗਦੇ ਵੀ ਨੇ ਸਕੂਲ ਜਾ ਤਾਂ ਨਾ ਹੀ ਲੱਗਣ ਕੁਝ ਕਹ ਨੀ ਨਾ ਸਕਦੇ।
ਇਹ ਵੀ ਹੋ ਸਕਦਾ ਅੱਗੇ ਸਰਦੀਆਂ ਦੇ ਵਿੱਚ ਛੁੱਟੀਆਂ ਹੋ ਜਾਂਦੀਆਂ, ਸਰਦੀ ਜ਼ਿਆਦਾ ਪੈ ਜਾਂਦੀ ਗਰਮੀ ਜ਼ਿਆਦਾ ਹੋਏਗੀ, ਫੇਰ ਗਰਮੀਆਂ ਦੀ ਵੀ ਦਸ ਬਾਰਾਂ ਛੁੱਟੀ ਦਸ ਕੁ ਛੁਟੀਆਂ ਵਧਾ ਦੇਨਗੇ, ਹੋਰ ਕੀ ਹੋਏਗਾ।
ਠੀਕ ਏ। ਗਰਮੀ ਹੋਈ ਵੀ ਆ ਤੇ, ਆ ਏ ਨਾ ਸਕੂਲ ਜਲਦੀ ਲਾ ਦੇਣ ਤੇ ਗਿਆਰਾਂ, ਬਾਰਾਂ ਵਜੇ ਤੱਕ ਛੁੱਟੀ ਹੋ ਜਾਏ।
ਹਾਂਜੀ, ਹਾਂਜੀ। ਸਕੂਲ ਉਹਨਾ ਨੇ ਓਨੇ ਟਾਈਮ ਤੇ ਲਾਉਣਾ, ਛੁੱਟੀ ਢਾਈ ਤਿੰਨ ਦੋ ਢਾਈ ਵਜੇ ਕਰ
ਵੱਡੇ ਬੱਚੇ ਤੇ ਚਲੋ ਫੇਰ ਵੀ ਥੋੜਾ ਵੇਖ ਲੈਣੀ ਆਪਣਾ ਹਿਸਾਬ ਕਿਤਾਬ।
ਹਾਂਜੀ।
ਅੱਜ ਕੱਲ੍ਹ ਵੈਸੇ ਵੀ ਪੜ੍ਹਾਈ ਦਾ ਸਿਸਟਮ ਬੜਾ ਖ਼ਰਾਬ ਹੋ ਗਿਆ ਹੈ। ਬ ਬੱਚਿਆਂ ਦੇ ਭਾਰ ਇੰਨੇ ਨੀ ਹੈ, ਜਿੰਨੇ ਉਹਨਾਂ ਦੇ ਬੈਗਾਂ ਵਗੈਰਾ ਦੇ ਕਰ ਦਿੱਦੇ ਆ। ਭੈਣ ਜੀ ਤੁਹਾਡੀ ਨਾ ਆਵਾਜ਼ ਨੀ ਆਉਂਦੀ ਪਾਈ। ਹੈਲੋ। ਹੈਲੋ, ਹਾਂਜੀ। ਮੈ ਕਿਹਾ ਭੈਣ ਜੀ ਤੁਹਾਡੀ ਤੋਂ ਅਵਾਜ ਨੀ ਆ ਰਹੀ ਸੀ?
ਉਹ ਬਸ ਇਹ ਪਤਾ ਕੀ ਨੈਟਵਰਕ ਚੱਲ ਜਾਂਦੇ, ਇਸ ਕਰਕੇ ਨਹੀਂ ਆਉਂਦੀ ਆਵਾਜ਼।
ਮੈਂ ਅਹਾ ਅੱਜ ਕੱਲ ਉਹ ਪੜ੍ਹਾਈ ਦਾ ਵੀ ਥੋੜ੍ਹਾ ਸਿਸਟਮ ਖ਼ਰਾਬ ਹੋ ਗਿਆ ਨਾ, ਭਾਰ ਬੜਾ ਹੋ ਗਿਆ।
ਚਟਨੀ ਨਾਲ ਰੋਟੀ ਮੰਗਦੀ ਜੇ।
ਇਹ ਫਰਜ ਹੇ ਸੀ ਤੁਹਾਡਾ।
ਹਾਂਜੀ, ਹਾਂਜੀ ਨਹੀਂ, ਹੋਰ ਸੁਣਾਓ?
ਹੋਰ ਬਸ ਵਧੀਆ, ਮੈਂ ਬੱਚਿਆਂ ਦਾ ਇੰਨਾ ਭਾਰ ਨੇ ਜਿੰਨੇ ਬੈਗਾ ਉਹ ਬੈਡ।
ਹਾਂ ਹੁਨ ਤੇ ਵੀ ਥੋੜਾ ਕਹਿ ਰਹੇ ਨੇ ਵੀ ਉਹਨਾਂ ਨੇ ਹੁਣ ਕਰ ਦਿੱਤਾ ਵੀ। ਜਿੰਨੇ ਕਲਾਸ ਦੇ ਹਿਸਾਬ ਦੇ ਨਾਲ ਭਾਰ ਸਕੂਲ ਦੇ ਬੈਗਾਂ ਦਾ ਭਾਰ ਕਹਿ ਰਹੇ ਨੇ। ਅੱਗੋਂ ਵੇਖੋ ਹੁਣ ਹੁੰਦਾ ਉੰਝ ਕੇ ਨਹੀਂ ਹੁੰਦਾ।
ਬਸ ਸੁਣਦੇ ਹੀ ਪਏ ਹ ਹੁੰਦਾ ਤੇ ਕੁਛ ਨੀ ਪਿਆ ਇਹੋ ਜਿਹਾ ਤੇ ਬੱਚਿਆਂ ਦੀ ਕਿਤਾਬ। ਏਨੀਆਂ ਮਹਿੰਗੀਆਂ ਕਰਤੀਆਂ ਹਰ ਸਾਲ ਕਿਤਾਬਾਂ ਬਦਲ ਦਿੰਦੇ ਆ। ਜਿਹੜੇ ਜਿੰਨਾਂ ਦੇ ਪੇਰੈਂਟਸ ਬੱਚੇ ਬਣਦੇ ਹੋਣਗੇ। ਤੇ ਉਹ ਸੱਤ-ਸੱਤ ਅੱਠ-ਅੱਠ ਹਜ਼ਾਰ ਦੀਆਂ ਕਿਤਾਬਾਂ ਬਾਰ ਬਾਰ ਥੋੜੀ ਲੈਣਗੇ।
ਹਾਂ ਉਹੀ ਤਾਂ ਹੈ ਹੀਏ ਨਹੀਂ ਨਾ ਉਹਨਾਂ ਨੂੰ ਰੱਖ ਲੈਣਾ ਜੇ ਦਿ ਦਿਨ ਰੱਖ ਲੈਣਾ
ਪਹਿਲੀਆਂ ਤੇ ਤੇ ਪਿਆ ਬਈ ਨਹੀਂ ਹੁਣ ਬਈ ਕਿਤਾਬਾਂ। ਇੰਨੀਆਂ ਮਹਿੰਗੀਆ ਨੀ ਹੋਣੀ ਚਾਹੀਦੀਆਂ ਵੀ ਬਾਰ ਵਾਰ ਆ ਤੇ ਬਦਲਣ ਬੰਦਾ ਪੁਰਾਣੀਆਂ ਖਰੀਦ ਲਏ।
ਹਾਂਜੀ ਨਹੀਂ ਉਝ ਉਹ ਹਰਿਆਣੇ ਦੇ ਵਿੱਚ ਤਾਂ ਉਝ ਵੀ ਕਹਿ ਰਹੇ ਨੇ। ਬਈ ਬੱਚੇ ਦੀ ਕਲਾਸ ਦੇ ਹਿਸਾਬ ਦੇ ਨਾਲ ਵਜ਼ਨ ਹੋਏਗਾ। ਵੀ ਜਿਵੇਂ ਨਰਸਰੀ ਤੋਂ ਲੈ ਕੇ ਫਸਟ ਕਲਾਸ ਦੇ ਬੱਚੇ।
ਤੇ ਪਰ ਮਹਿੰਗੀਆਂ ਬੜੀਆਂ ਹੁੰਦੀਆਂ ਨਾ ਜਦੋਂ ਮਤਲਬ ਬੱਚਾ ਨਵੀਂ ਕਲਾਸ ਹੋ ਜਾਂਦਾ। ਬੜੇ ਮਹਿੰਗੇ ਖਾਂਦੇ ਨੇ।
ਹਾਂਜੀ। ਹੋਰ ਸੁਣਾਓ ਤੁਸੀਂ। ਰੋਟੀ ਪੱਕ ਗਈ ਆ
ਹੋਰ ਬਸ ਕੀ ਸੁਣਾਈਏ ਹੈ ਹੀ ਨੀ ਕੋਈ ਨਵੀਂ ਤਾਜ਼ੀ ਅੱਜ ਕੱਲ ਆ ਈ ਨੀ ਰੀ।
ਅੱਛਾ ਨਵੀਂ ਤਾਜ਼ੀ ਐਨੀ ਕੋਈ ਵੀ।
ਨਾ ਸਭ ਪੁਰਾਣੀਆਂ ਚਲਦੀ ਵੀ ਆ ਗਰਮੀ ਕਾਰਨ ਬਾਕੀ ਹੁਣ ਗ। ਪਰਵਾਰ ਹੈ। ਇਸ ਕਰਕੇ ਬਾਜ਼ਾਰਾਂ ਚ ਸ਼ਬੀਲਾਂ ਲੱਗੀ ਦੀਆਂ।
ਅੱਛਾ ਹੂੰ ਹੂੰ ਚਲੋ ਵਧੀਆ ਛਬੀਲਾਂ ਪੀਓ ਤੁਹੀ
ਹੂੰ ਇਕੱਲੀ ਪੀਣੀਆ ਨੀ ਨਾ ਪਿਲਾਣੀ ਵੀ ਚਾਹੀਦੀਆਂ ਚਾਰ ਲੋਕਾਂ ਨੂੰ ਪਰ।
ਨਾ ਹਾਂ ਹਾਂ ਉਹ ਤੇ ਹੈ ਹੀ ਏ ਦਾਨ ਵੀ ਕਰਨਾ ਚਾਹੀਦਾ ਇਹ ਥੋੜ੍ਹਾ ਹੈਗਾ। ਵੀ ਤੁਸੀਂ ਪੀਂਦੇ।
ਤੇ ਮਤਲਬ ਜ। ਥੇ ਮੰਨ ਲਓ ਜਿੱਥੇ ਸ਼ਬੀਲ ਲੱਗੀ ਆਪਾਂ ਇੱਕ ਗਿਲਾਸ ਪੀਂਦੇ ਹਾਂ ਸਾਨੂੰ ਪੰਜਾਹ ਸੌ ਰੁਪਏ। ਸੇਵਾ ਵੀ ਕਰ ਈ ਆਣੀ ਚਾਹੀਦੀ ਹੈ। ਐਵੇਂ ਹਰ ਬੰਦਾ ਕਰੇਗਾ ਤੇ ਉਹ ਮੰਨ ਲਓ ਜਿਹੜੀ ਜਿਹੜੀ ਛਬੀਲ ਦੋ ਘੰਟੇ ਚੱਲਣੀ ਏ, ਉਹੀਓ ਇੱਕ-ਅੱਧਾ ਘੰਟਾ ਹੋਰ ਫਾਲਤੂ ਚੱਲ ਜੇਗੀ ਜਦੋਂ ਉਹਨਾਂ ਦਾ ਸਮਾਨ ਆ ਜੇਗਾ
ਹੂੰ ਹੂੰ
ਤੇ ਕਿੰਨੇ ਬੰਦੇ ਹੋਰ ਪੀ ਜਾਣਗੇ।
ਹਾਂਜੀ।
ਮੰਹਾ ਆਈ ਓ ਫੇਰ ਅਗਰ ਜ਼ਿਆਦਾ ਸਮਾਨ ਲੈ ਆਣਗੇ ਹੋਰ ਸਮਾਨ ਆ ਜੇਗਾ ਤੇ ਉਹ ਫਿਰ
ਹਾਂ ਤੇ ਹੋਰ ਜ਼ਿਆਦਾ ਲੱਗੇਗੀ, ਹਾਂਜੀ ਹਾਂਜੀ ਹੋਰ ਜ਼ਿਆਦਾ ਲੱਗੇਗੀ। ਹੋਰ, ਹੋਰ ਵਾਧੂ ਸੰਗਤ ਪੀਏਗੀ ਹੋਰ ਕੱਲ੍ਹ ਤੇ ਹੋਰ ਵੀ ਜ਼ਿਆਦਾ ਲੱਗੀਆਂ ਰਈਆਂ ਹੋਣੀਆਂ
ਥੋਡੀ ਸੋਚ ਵੀ ਬੜਾ ਕੁਛ ਕਰ ਸਕਦੀ ਏ
ਹਾਂਜੀ, ਹੋਰ ਤਾਡੀ ਸਾਈਡ 'ਤੇ ਵੀ ਲੱਗੀ ਦੀਆਂ ਸੀ ਛਬੀਲਾਂ
ਨਈ ਹੁਣ ਤਾਂ ਮਤਲਬ ਸਾਰੇ ਪਾਸੇ ਲੱਗਣੀ ਆ ਨਾ, ਗੁਰਪੁਰਬ ਜੋ ਆ ਗੇਆ। ਤੇ ਬਾਕੀ ਗਰਮੀ ਕਰਕੇ ਤਾਂ ਵੈਹੇ ਵੀ ਲੱਗੀਆਂ ਈ ਰੇਣਦੀਆਂ ਨੇ।
ਹਾਂ ਹੁਣ 'ਤੇ ਵੀ ਨਮਾਨੀ ਕਾਸਤੀ ਤੱਕ ਚਲਦੀਆਂ ਰੇਣਦੀਆਂ, ਜਿੰਨੀ ਦੇਰ ਗਰਮੀ ਏ। ਉਨੀ ਦੇਰ ਤੱਕ ਲੱਗੀਆਂ ਈ, ਲੱਗਣੀਆਂ ਨੇ।
ਹੂੰ। ਬਾਕੀ ਵਧੀੱਆ ਚਲੋ, ਜੇੜੇ ਮਜ਼ਦੂਰੀ ਵਗੈਰਾ ਕਰਦੇ ਹੈਗੇ। ਰਿਕਸ਼ਾ ਵਗੈਰਾ ਚਲਾਂਦੇ ਆ, ਉਹਨਾਂ ਨੂੰ ਵੀ ਥੋੜਾ ਸ੍ਹਾਰਾ ਲੱਗਦਾ।
ਗਰਮੀ ਦੇ ਵਿੱਚ ਓਨਾ ਦੀਆ, ਹੋ ਜਾਂਦੀ ਜਿਨਾਂ ਦੇ ਘਰਾਂ ਦੇ ਘਰ ਆ ਜਾਣਾ ਜਿਨਾਂ ਨੇ ਓਨਾਂ ਦੇ ਘਰ ਆ ਕੇ ਬਣਾ ਕੇ ਪੀ ਲੈਣੀ ਆ, ਓ ਲੋਕਾਂ ਨੂੰ ਕਿੰਨੇ ਦੇਣੀ ਵਿਚਾਰੇਆਂ ਨੇ ਓ ਆਪਣੀ ਰੋਟੀ ਈ ਬਣਾ ਲੈਣ ਬੜੀ ਉਹਨਾਂ ਦੀ ਉਹ ਐ।
ਬਾਕੀ ਚਲੋ ਮੇਨਤ ਤੇ ਕਰਨੀ ਏ, ਗਰਮੀ ਕਰਕੇ ਓ ਘਰ ਤੇ ਬੈ ਨੀ ਨਾ ਸਕਦੇ।
ਨਈ ਨਈ ਵੀ ਮੇਨਤ ਤੇ ਜ਼ਰੂਰੀ ਪੈਸਾ ਹੋਏਗਾ ਤੇ ਸਭ ਕੁਛ ਓਹੀ ਤੇ ਕੇਆ ਪੈਸਾ ਹੋਏਗਾ ਤੇ ਸਭ ਕੁਛ ਏ, ਚਲੋ ਹੋਰ ਸਭ? ਹੋਰ ਸੁਨਾਓ?
ਹੋਰ ਤੁਸੀਂ ਕੀ, ਪੀ ਲਿਆ ਚਾਹ ਪਾਣੀ ਪੀ ਲਿਆ ਵੈ?
ਨਈ-ਨਈ ਹੁਣ ਬਸ ਚਾਹ ਬਣਾਵਾਂਗੀ, ਆ ਗਏ ਦੇ ਨੇ ਹੁਣ ਚਾਹ ਹੀ ਬਨਾਨੀ ਏ।
ਅੱਛਾ, ਤੁਸੀਂ ਚਾਹ ਬਣਾਨ ਲੱਗੇ ਓ?
ਹਾਂਜੀ।
ਰੋਜ, ਰੋਜ਼ ਪੀਂਦੇ ਹੋਣੇ ਇਸ ਟਾਈਮ ਨਾ ਵੈਹੇ ਈ ਕਦੀ-ਕਦੀ?
ਨਈ-ਨਈ ਰੋਜ਼ ਡੇਲੀ ਐਸ ਟਾਈਮ ਪੀਨੇ ਆਂ ਅਸੀਂ ਵੀ, ਸਵੇਰੇ ਇੱਕ ਵਾਰੀ ਸਵੇਰੇ ਪੀਣੀ ਹੁੰਦੀ ਕੋਈ ਸ਼ਾ ਸ਼ਾਮੀ ਬਸ।
ਉਹ ਮੈਂ ਵੇਖਿਆ ਪੰਜਾਬੀ- ਪੰਜਾਬੀ ਬੰਦੇ ਚਾਂਵਾਂ ਵਗੈਰਾ ਬੜੇ ਸ਼ੌਕੀਨ ਹੁੰਦੇ ਆ ਹਨਾ?
ਨਈ- ਨਈ, ਅਸੀਂ ਜ਼ਾਦਾ ਸ਼ਕੀਨ ਨਈ ਹੈਗੇ। ਸ਼ਾਮ ਟੈਮ ਬਸ ਇੱਕ ਸਵੇਰੇ ਇੱਕ ਸ਼ਾਮੀ ਬਸ ਦੋ ਟੈਮ ਕਈ ਤੇ ਬਈ ਜਿਸ ਜੇ ਦਿਲ ਕੀਤਾ ਬਣਾਈ ਚਾ ਪੀ ਲਈ, ਅਸੀਂ ਨਈ, ਪੀਂਦੇ ਨੇ ਲੋਕ ਵਾਰ-ਵਾਰ ਦੋ-ਦੋ ਘੰਟੇਆਂ ਬਾਅਦ ਅਸੀਂ ਨਈ।
ਅ, ਚਲੋ ਠੀਕ ਐ ਭੈਣ ਜੀ ਆਪਣਾ ਫੇਰ ਮਿਲਾਂਗੇ।
ਹਾਂਜੀ-ਹਾਂਜੀ ਠੀਕ ਐ।